ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ
ਹੋਰ ਕਿਵੇਂ ਹੋ
ਬਸ ਵਧੀਆ ਤੁਸੀਂ ਦੱਸੋ
ਵਧੀਆ ਤੁਸੀਂ ਕੀ ਕਰਦੇ ਪਏ ਜੇ
ਕੁਛ ਨੀ ਬਸ ਬੈਠਦੇ ਆ
ਮੈਂ ਵੀ ਸਾਰੇ ਕੰਮ ਕਰਕੇ ਹਟੀ ਸੀ ਮੈਂ ਕਿਹਾ ਚਲੋ ਹੁਣ ਥੋੜੀ ਦੇਰ ਗੱਲ ਕਰ ਲੈਂਦੀ ਆ
ਹਾਂਜੀ ਹੋਰ
ਕੋਈ ਨਵੀਂ ਤਾਜ਼ੀ ਸੁਣਾਓ
ਕੀ
ਕੋਈ ਨਵੀਂ ਤਾਜ਼ੀ ਸੁਣਾਓ
ਬਸ ਕੀ ਸੁਣਾਵਾ ਤੁਸੀਂ ਦੱਸੋ।
ਮੈਂ ਵਧੀਆ ਔਰ ਬੱਚੇ
ਬਸ ਬੱਚੇ ਵੀ ਠੀਕ ਤੁਸੀਂ ਦੱਸੋ
ਕੀ ਕਰ ਰਹੇ ਨੇ
ਬਾਹਰ ਗਏਦੇ ਨੇ ਘੁੰਮਣ
ਅੱਛਾ
ਹਾਂਜੀ ਮੌਸਮ ਬੜਾ ਸੋਹਣਾ ਹੋ ਰਿਹਾ ਨਾ ਬਾਹਰ
ਆਹੋ, ਬਾਰਿਸ਼ ਵਗੈਰਾ ਦਾ।
ਹੂੰ। ਮੈਂ ਤੇ ਕੇਨੀ ਕੱਲ ਸਵੇਰੇ ਵੀ ਬਾਰਿਸ਼ ਹੋ ਜੇ ਸੱਤ ਵਜੇ ਬੜੀ ਜਾਦਾ।
ਨਈ ਨਈ ਨਾਈ ਹੋਏ, ਬੱਚੇ ਨੇ ਸਕੂਲ ਜਾਣਾ ਜੇ।
ਕੀ ਹੋ ਗੇ ਛੁੱਟੀ ਕਰ ਲੈਣਗੇ।
ਨਈ ਨਈ ਨਈ ਨਈ ਛੁੱਟੀ ਨੀ ਕਰਵਾਨੀ।
ਇੰਨਾ ਬੋਲੇਆ ਕਰ ਛੁੱਟੀ ਕਰਨੀ ਚਾਈਦੀ ਸਭ ਨੂੰ, ਆ ਗੀ ਸਮਝ।
ਪਰ ਨਾ ਜੇੜੇ ਜਿੰਨਾ ਬੱਚੇਆਂ ਦੇ ਟੈਸਟ ਹੋਂਦੇ ਨੇ ਓ ਥੋੜੀ ਨਾ ਛੁੱਟੀ ਕਰ ਲੈਨਗੇ।
ਕੇਓਂ ਤਾਡੇ ਬੱਚੇਆਂ ਦੇ ਟੈਸਟ ਏ?
ਆਹੋ ਟੈਸਟ ਹੈਗਾ। ਮੇਰੀ ਛੋਟੀ ਕੁੜੀ ਦਾ ਟੈਸਟ ਏ ਤੇ ਨਾਲ ਓਂਦੀ ਇੰਗਲਿਸ਼ ਦਾ ਨਾ ਲਾਸਟ ਡੇਟ ਆ ਸਬਮਿਟ ਕਰਵਾਨ ਦਾ।
ਕੀ ਸਬਮਿਟ ਕਰਾਨ ਦਾ?
ਇੰਗਲਿਸ਼ ਦੀ ਕੋਪੀ ਸਬਮਿਟ ਕਰਵਾਨ ਦਾ ਜੀ।
ਬਣਾਈ ਵੀ ਏ ਓਨੇ?
ਹਾਂਜੀ ਭੈਣ ਜੀ।
ਅੱਛਾ।
ਅੱਜ ਕੱਲ ਤੇ ਵੈਸੇ ਪੋਲਿਊਸ਼ਨ ਬਾਰ ਬੋਤ ਹੋ ਗੇਆ ਨਾ।
ਹਾਂ, ਔਰ ਦਿੱਲੀ ਵਰਗੇ ਸੈ਼ਰਾਂ ਚ ਤੇ ਕੁਛ ਜਾਦਾ ਈ ਹੋ ਗੇਆ। ਸਾ ਵੀ ਨੀ ਲੇਆ ਜਾਂਦਾ।
ਆਹੋ।
ਹਾਂਜੀ।
ਪੈ ਪੈਲੇ ਐ ਪੈਟਰੋਲ ਵਾਲੀ ਘੱਟ ਕਰਦੇ ਸੀ ਜੋ ਸੀ ਏਨ ਜੀ ਕਰਤਾ ਏ।
ਹੂੰ।
ਪਰ ਭੈਣ ਜੀ ਤੁਸੀਂ ਦੱਸੋ ਘਰ ਕਿਵੇਂ ਚੱਲ ਰੇਆ ਸਭ ਕੁਛ।
ਬਸ ਸਭ ਵਧੀਆ ਤੁਸੀ ਦੱਸੋ ਤਾਡੇ ਘਰ ਕਿਵੇਂ ਚੱਲ ਰੇਆ ਸਭ ਕੁਛ? ਕੀ?
ਸਵੇਰੇ ਕੀ ਬਨਾਏਆ ਸੀ?
ਆਲੂ ਦੇ ਪਰੌਂਠੇ ਬਨਾਏ ਸੀ ਜੇ।
ਅੱਛਾ, ਅਸੀ ਵੀ ਐਈ ਬਨਾਏ ਸੀ।
ਹਾਂਜੀ।
ਮੈਂ ਕੇਆ ਅਸੀ ਵੀ ਐਈ ਬਨਾਏ ਸੀ ਜੇ।
ਹਾਂ, ਸਵਾਦ ਲੱਗਦੇ ਜੇ।
ਆਹੋ, ਪਤਲੇ ਪਤਲੇ ਬੜੇ ਸਵਾਦ ਲੱਗਦੇ ਮੇਨੂੰ ਤੇ।
ਹਾਂਜੀ।
ਔਰ ਕੰਮ ਹੋਗੇ ਸਾਰੇ ਘਰ ਦੇ?
ਤਾਂ ਬਸ ਹੋਗੇ।
ਅੱਛਾ।
ਤੁਸੀ ਦੱਸੋ ਕਰ ਬੈਠੇ?
ਜਿਵੇਂ ਨਾ ਐ ਐਨ ਸੀ ਸੀ ਹੈਗੀ ਏ ਸਕੂਲਾਂ ਚ।
ਹਾਂ ਹਾਂ।
ਐ ਜੁਆਏਨ ਕਰਨ ਦਾ ਕੋਈ ਫੈਦਾ ਹੁੰਦਾ ਏ?
ਹੁੰਦਾ ਈ ਹੈਗਾ ਤੇ ਬੋਰਡ ਵਾਲੇ ਨੰਬਰ ਦੇਂਦੇ ਨੇ।
ਨਈ, ਜਿਵੇਂ ਏਟਥ ਕਲਾਸ ਤੋਂ ਸ਼ੁਰੂ ਨੇ ਸਾਡੇ ਸਕੂਲ ਚ ਤੇ ਬੱਚੇਆਂ ਦੇ।
ਹਾਂ ਕਰਨਾ ਹੁੰਦ ਫੇਰ ਅੱਗੇ ਜਾ ਕੇ ਨਾ ਹੈਲਪ ਕਰ ਦੇਂਦੇ ਨੇ। ਅਗਰ ਅੱਗੇ ਜੇ ਗਵਰਮੈਂਟ ਕੁਛ ਕਰਨਾ ਹੁੰਦਾ ਐ ਨਾ ਸਰਕਾਰੀ ਨੌਕਰੀ ਨੂਕਰੀ ਓਂਦੇ ਚ ਬੜੀ ਹੈਲਪ ਕਰਦੀ ਐ। ਮੈਨ ਤੇ ਮੇਰੇ ਘਰ ਦੇਆਂ ਨੇ ਜੁਆਇਨ ਨੀ ਕਰਨ ਦਿੱਤੀ ਦੀ ਸੀ।
ਅੱਛਾ ਸਾਡੇ ਜ਼ਮਾਨੇ ਚ ਤੇ ਮਤਲਬ ਇੰਨੀ ਜ਼ਿਆਦਾ ਨੀ ਸੀਗੀ ਅੱਜ ਕੱਲ ਦੇ ਜਮਾਨੇ ਚ ਹੈ ਬਹੁਤ ਹੈਨਾ?
ਹਮ।
ਮੈਂ ਕਿਹਾ ਕਿ ਐਮ ਦੇ ਚ ਜਿਵੇਂ ਐਨ ਸੀ ਸੀ ਹੈਗੀ ਐ ਤੇ ਇਹਦੇ ਚ ਕੁਛ ਪੈਸੇ ਪੂਸੇ ਵੀ ਪੈਂਦੇ ਅਕਾਊਂਟ ਚ ਐਨ ਸੀ ਸੀ ਵਾਲੇ ਪਾਉਂਦੇ ਨੇ ਇੰਡੀਆਂ ਕੁਛ ਹੁੰਦਾ ਨਾ
ਹਾਂ ਬਟ ਪਹਿਲਾਂ ਤੁਹਾਨੂੰ ਕਰਨਾ ਹੁੰਦਾ ਨਾ ਕੋਲਜ ਚ ਹੁੰਦਾ ਮਤਲਬ ਪਹਿਲ ਤੁਸੀਂ ਸਕੂਲੇ ਕਰੋ ਫੇਰ ਓਸਤੋਂ ਬਾਅਦ ਤੁਸੀਂ ਕੋਲਜ ਕਰਦੇ ਹੋ।
ਤੇ ਤੁਸੀਂ ਇ ਇਹਦੇ ਜਿਆਦਾਤਰ ਮਤਲਬ ਬੈਨੀਫਿਟ ਤੇ ਹੈਗੇ ਨੇ ਤੇ ਇਹ ਕਿਹਾ ਮੈਂ ਕੰਪਲਸਰੀ ਤੇ ਨੀ ਹੁੰਦਾ ਨਾ ਸਾਰੇ ਬੱਚਿਆਂ ਵਾਸਤੇ?
ਕੰਪਲਸਰੀ ਨਹੀਂ ਹੁੰਦਾ ਬੱਚੇ ਤਾਂ ਆਪਣੀ ਮਰਜ਼ੀ ਕਰੇ ਕੱਲ੍ਹ ਨੂੰ ਸਰਕਾਰੀ ਨੌਕਰੀ ਕਰਨ ਤੇ ਕੰਮ ਆ ਜਾਂਦਾ।
ਅੱਛਾ ਭੈਣ ਜੀ।
ਹਮ।
ਭੈਣ ਜੀ
ਹਾਂਜੀ।
ਮੈਂ ਕਹਿ ਰਹੀ ਸੀ ਕੀ ਐਂ ਜਿਵੇਂ ਅੱਜ ਕੱਲ੍ਹ ਗਵਰਮੈਂਟ ਨੇ ਇੱਕ ਨਵਾਂ ਰੂਲ ਕੱਢਿਆ ਏ
ਕੇਡਾ?
ਕੀ ਸੋਨਾ ਨੀ ਲੈਣਾ ਮਤਲਬ ਗਵਰਮੈਂਟ ਨੇ ਸੋਨਾ ਮਹਿੰਗਾ ਕਰਤਾ ਏ ਕੇ ਬਾਹਰ ਨੀ ਜਾਣਾ।
ਗਵਰਮੈਂਟ ਤੇ
ਅੱਛਾ ਭੈਣ ਜੀ ਬੋਲੋ
ਹਮ।
ਵੈਸੇ ਨਾ ਅੱਜ ਕੱਲ ਅਗਰ ਸੋਨਾ ਲੈਣ ਜਾਓ ਨਾ ਸੋਨਾ ਮਹਿੰਗਾ ਈ ਬਹੁਤ ਹੋ ਗਿਆ ਜੇ।
ਹਮ। ਹਾਂਜੀ।
ਹੁਣ ਤੇ ਇੰਨਡੀਪਡੈਂਸ ਡੇ ਆਉਣ ਵਾਲਾ ਏ।
ਮਨਾ ਲੈਣਾ ਫੇਰ ਤੁਸੀਂ।
ਅੱਛਾ ਇਹ ਤਾਂ ਸਕੂਲ ਵਾਲੇ ਦਾ ਅਲੱਗ ਈ ਚੋਚਲਾ ਕਿ ਡਾਂਸ ਡੂੰਸ ਕਰਵਾਨਾ।
ਮੈਂ ਤਾਂ ਸਕੂਲ ਨੀ ਜਾਂਦੀ ਹੁੰਦੀ ਨਾ ਬੱਚਿਆਂ ਨੂੰ ਨੀ ਭੇਜਦੀ।
ਅੱਛਾ ਪਰ ਮੈਂ ਭੇਜਦੀ ਆ।
ਪਾਗਲ ਹੋ ਫੇਰ ਨਹੀਂ ਭੇਜਣਾ ਨੀ ਚਾਹੀਦਾ ਇਹ ਟਾਈਮ ਵੇਸਟ ਹੈਗਾ।
ਟਾਈਮ ਵੇਸਟ ਨੀ ਨਹੀਂ ਨਹੀਂ ਨਹੀਂ ਨਹੀਂ ਸਾਰੇ ਸਾਡੇ ਤੇ ਕਲਾਸ ਦੀ ਫੁੱਲ ਅਟੈਂਡੈਂਸ ਹੁੰਦੀ ਐ
ਉਹ ਫੇਰ ਕੁਛ ਬੱਚੇ ਹੁੰਦੇ ਨੇ ਜਿਹੜੇ ਵੇਹਲੇ ਕਿਉਂਕਿ ਸਕੂਲ ਦੇ ਵਿੱਚ ਪੜ੍ਹਾਾਈ ਜਾਂਦੇ ਚਲੇ ਜਾਂਦੇ ਜੇ।
ਇੱਕ ਮਿੰਟ ਭੈਣ ਜੀ।
ਕੋਈ ਨੀ ਤੁਸੀਂ ਖੰਘ ਲੋੋ।
ਹਾਂਜੀ ਭੈਣ ਜੀ ਹੁਣ ਬੋਲਣਾ।
ਇਵੇਂ ਜਿਵੇ ਬੱਚੇ ਨੇ ਜਿਹਨੇ ਪੜਨਾ ਨੀ ਹੁੰਦਾ ਕਿਉਂਕਿ ਦਿਨ ਖਾਲੀ ਜਾਂਦੇ ਨੇ।
ਨਹੀਂ ਨਹੀਂ ਭੈਣ ਜੀ ਉਹ ਪਤਾ ਕੀ ਸਾਡੇ ਸਕੂਲ ਪੜ੍ਹਾਈ ਹਰ ਰੋਜ਼ ਹੁੰਦੀ ਜੇ।
ਨਹੀਂ ਨਹੀਂ ਨਹੀਂ ਹਾਂਜੀ ਹਾਂਜੀ ਭੈਣ ਜੀ ਅੱਗੇ ਹੋਰ ਕੀ ਕਰਦੇ ਓ?
ਪਹਿਲੇ ਤੇ ਸਾਡੇ ਜ਼ਮਾਨੇ ਚ ਕੀ ਹੁੰਦਾ ਸੀ। ਐ ਕੇ ਫਰੀ ਦੀ ਡਰੈਸ ਦਾ ਤੇ ਤੁਸੀਂ ਬਸ ਤ ਚੜਾ ਮਲਬ ਐ ਤੇ ਅੱਜ-ਕੱਲ੍ਹ ਤੇ ਡਰੈਸਾਂ ਦੇ ਵੀ ਪੰਦਰਾਂ-ਪੰਦਰਾਂ ਸੌ ਰੁਪਏ ਮੰਗਦੇ ਨੇ ਸਕੂਲ ਵਾਲੇ।
ਦੋ-ਦੋ ਜ਼ਾਰ ਰੁਪਏ ਜਿੰਨੇ ਵੱਡੇ ਸਕੂਲ ਉਨੇ ਜੈਦਾ ਪੈਸੇ।
ਆਹੋ।
ਹੂੰ, ਹੋਰ
ਆ ਤੁਸੀਂ ਕੀ ਕਰ ਰੇ ਸੀ?
ਕੁਛ ਨੀ ਵੇਲੀ ਬੈਠੀ ਸੀ। ਕਰਨਾ ਕੀ।
ਜੀ ਕੀ ਬਣਾਈ ਏ?
ਹਲੇ ਸੋਚੀ ਨੀ।
ਅਸੀ ਤਾਂ ਆਲੂ-ਗੋਬੀ ਬਣਾਈ ਏ।
ਐਥੇ ਭੇਜ ਦੋ ਫੇਰ ਥੋੜੀ ਜੀ।
ਹਾਂਜੀ, ਤੁਸੀਂ ਬੌਤ ਜੈਦਾ ਮਜਾਕ ਕਰਦੇ ਓ।
ਹਾਂਜੀ, ਆਦਤ ਏ ਨਾ ਮੈਨੂੰ ਥੋੜ੍ਹੀ।
ਆਹੋ।
ਹੋਰ
ਤੁਸੀਂ ਲੋਕ ਜੇ ਸੰਡੇ-ਸੁੰਡੇ ਨੂੰ ਗੁਰਦੁਆਰੇ ਜਾਂਦੇ ਓ?
ਨਹੀਂ, ਟਾਈਮ ਈ ਨੀ ਹੁੰਦਾ ਸੰਡੇ ਨੂੰ।
ਅਸੀਂ ਤਾਂ ਜਾਨੇ ਆ ਭੈਣਜੀ ਗੁਰਦੁਆਰੇ ਹਰ ਸੰ
ਅੱਜ ਹੋ ਆਏ?
ਨਹੀਂ-ਨਹੀਂ, ਅੱਜ ਜਾਣੈ ਹਲੇ।
ਅੱਛਾ, ਜਦ ਜਾਓਗੇ ਦੱਸਣਾ ਮੈਨੂੰ ਫੇਰ।
ਅੱਛਾ, ਤੇ ਭੈਣ ਜੀ ਅਸੀਂ ਨਾ ਹਜ਼ੂਰ ਸੈਬ ਦਾ ਪਲੈਨ ਬਣਾ ਰੇ ਆ, ਤੁਸ ਤੁਸੀਂ ਜਾਣੈ?
ਚੱਲੋ, ਪਲੈਨ ਬਣਾ ਰੇ ਓ ਤੇ ਜਾਓ।
ਜਾਵਾਂਗੇ ਨਾ ਅਸੀਂ ਤਾਨੂੰ ਸੁਲਾ ਮਾਰ ਦਾ ਗੇ ਇੱਕ ਵਾਰ।
ਠੀਕ ਏ।
ਹਾਂ, ਤੇ ਓਥੇ ਨਾ ਮੈਂ ਸੁਣਿਐ ਬੌਤ ਵਧੀਆ ਸਕੂੰਬ ਐ। ਤੁਸੀਂ ਪਟਨਾ ਸੈਬ ਗਏ ਓ?
ਹਾਂਜੀ ਗਏ ਹੋਣੇ ਆ।
ਪਟਨਾ ਸਾਹਿਬ ਤੇ ਕਿੰਨਾ ਮਜਾ ਆਂਦਾ ਪੂਰਾ ਹਫ਼ਤਾ ਅਸੀਂ ਘੁੰਮ ਕੇ ਆਏ ਸੀ ਜੇ।
ਹਾਂਜੀ, ਬੜਾ ਮਜ਼ਾ ਆਂਦੈ ਪਟਨਾ ਸੈਬ ਤੇ।
ਅਸੀਂ ਸਾਰੇ ਗੁਰਦੁਆਰੇ ਦੇ ਅਸੀਂ ਸਾਰੇ ਗੁਰਦੁਆਰਾ ਹੋਕੇ ਆਏ ਕੋਈ ਗੁਰਦੁਆਰਾ ਐਸਾ ਨੀ ਜੇਦ ਛੱਡ ਤਾ ਹੋਏ ਅਸੀਂ।
ਵਧੀਆ ਗੱਲ ਏ, ਜਾਣਾ ਚਾਈਦੈ ਘੁੰਮਣ-ਫਿਰਨ ਘਰ ਦੇਆ ਨਾਲ।
ਆਹੋ।
ਹਾਂਜੀ।
ਤੇ ਮੈਂ ਕੈ ਰੀ ਸੀ ਕਿ ਜਿਵੇਂ ਐ ਪੋੰਟਾ ਸਾਹਿਬ ਏ
ਹਾਂਜੀ।
ਹੈਲੋ। ਜਿਵੇਂ ਪੋੰਟਾ ਸਾਹਿਬ ਏ
ਹਾਂਜੀ।
ਐੰਦੀ ਮਤਲਬ ਐੰਦੀ ਕਹਾਣੀ ਕੀ ਏ?
ਕੀ?
ਪੋੰਟਾ ਸੈਬ ਦੀ ਕਹਾਣੀ ਕੀ ਏ?
ਕਹਾਣੀ ਪੋੰਟਾ ਸਾਹਿਬ ਦੀ, ਇੱਕ ਸੈਕਿੰਡ ਮੈਂ ਤੁਆਨ ਦੱਸਣੀ ਆਂ। ਕੀ ਸੀ ਐਦੀ
ਹਾਂਜੀ ਬੈਨ ਕੋਈ ਨੀ ਕੋਈ ਨੀ ਪੋੰਟਾ ਸਾਹਿਬ ਅਸੀ ਉੱਥੇ ਵੀ ਮਨ ਲੱਗਾ ਰਹਿੰਦਾ ਐ ਨਾ ਪੋੰਟਾ ਸਾਹਿਬ। ਕਿੰਨਾ ਮਜ਼ਾ ਆੰਦਾ ਏ ਹੈਨਾ ਤੁਸੀਂ ਤਾਂ ਗਏ ਹੋਔਗੇ
ਹਾਂ।
ਗਏ ਹੋਣੇ ਵਦੀਆ ਗੱਲ ਏ
ਹਾਂਜੀ ਜਾਨਾ ਚਾਹੀਦਾ ਗੁਰਦੁਆਰੇ ਤੇ
ਆਹੋ ਹੋਨ ਨਾ ਬੱਚੇ ਟਿਊਸ਼ਨ ਗਈ ਸੀ ਤੇ ਹਾਲੇ ਤੱਕ ਆਏ ਨੀ ਹੈਗੇ ਇਹਨਾਂ ਦੇ ਨਾ ਕਲ ਟੈਸਟ ਏ ਨਾ ਬ ਤੇ ਓਹ ਟਿਊਸ਼ਨ ਗਈ ਵਡੀ ਵਾਲੀ ਜਿਮ ਗਈ ਏ
ਅੱਛਾ।
ਤੇ ਮੈਂ ਕਿਹਾ ਚਲੋ ਥੋੜੀ ਦੇਰ ਗੱਲ ਕਰ ਲੈਂਨੀ ਆ ਮਤਲਬ ਜ ਬੱਚੇ ਨਾ ਹੋਣ ਘਰ ਸ਼ਾਂਤੀ ਸ਼ਾਂਤੀ ਹੋ ਜਾਂਦੀ ਬੰਦਾ ਵੀ ਬੋਰ ਹੋ ਜਾਂਦਾ।
ਤੁਸੀਂ ਨੱਚ ਲਿਆ ਉਹ ਮਤਲਬ ਹਾਂ ਹੋ ਜਾਂਦੀ ਏ
ਤੇ ਛੋਟੇ ਛੋਟੇ ਤਾਂ ਕੁਝ ਜ਼ਿਆਦਾ ਹੀ ਰੋਣਕਾ ਲਗਾੰਦੇ ਨੇ ਹੈਨਾ।
ਹਾਂ ਬਸ ਨਾ ਛੋਟੇ ਬੱਚੇ ਕੁੱਝ ਜਿਆਦਾ ਸਿਰ ਤੇ ਚੜਾਏ ਹੁੰਦੇ ਹੈਨਾ। ਕਿਉਕਿ ਓਨੂੰ ਪਿਆਰ ਜਿਆਦਾ ਮਿਲਿਆ ਹੁੰਦਾ ਹੈ। ਨਹੀਂ ਮਤਲਬ ਠੀਕ ਏ ਬਟ ਛੋਟੇ ਜਿਆਦਾ ਹੀ ਚੜੇ ਹੁੰਦੇ ਨੇ ਕੁਛ ਸਿਰ ਤੇ।
ਵੱਡੇ ਵੀ ਘੱਟ ਨੀ ਹੁੰਦੇ ਜੇ ਵੱਡੇ ਬੱਚੇ ਬਦਮਾਸ਼ ਹੁੰਦੇ ਨਾ ਲਫੰਡਰ
ਕੀ ਹੁੰਦੇ ਨੇ ਬਦਮਾਸ਼ ਔਰ ਲਫੰਡਰ ਪੈਨ ਜੀ ਇਹ ਵਿਯੂਜ ਨਾ ਕਰੋ
ਸੋਰੀ ਪੈਣ ਜੀ ਸੋਰੀ
ਹਾਂਜੀ ਪੈਣਜੀ।
ਮੈਂ ਵਿਯੁਜ ਤੇ ਨੀ ਕੀਤਾ ਹਾਂ ਪੈਣ ਜੀ ਵਦੀਆ। ਵਦੀਆ ਵਦੀਆ ਤੁਸੀਂ ਸੁਣਾਓ।
ਹੋਰ ਮੰਮੀ ਡੈਡੀ ਸਭ ਠੀਕ ਨੇ।
ਆਹੋ ਸਾਰੇ ਠੀਕ।
ਚੰਗੀ ਗੱਲ ਏ ਠੀਕ ਹੀ ਹੋਨੇ ਚਾਹੀਦੇ ਨੇ ਚਲੋ ਠੀਕ ਐ ਪੈਣ ਜੀ ਮੈਂ ਤੁਹਾਨੂੰ ਕਰਨੀ ਆ ਹਾਂ ਮੈਂ ਤੁਹਾਨੂੰ ਨਾ ਕਰਨੀ ਆ ਜਿਹੜੇ ਮੇਰੇ ਬੱਚੇ ਆ ਗਏ ਨੇ।
ਉਹ ਨਾ ਕੁੜੀ ਆਗੀ। ਕੁੜੀ ਆ ਗਈ ਮੇਰੀ ਮੈਂ ਬਾਦ 'ਚ